ਹਾਂਜੀ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਜੀ।
ਹੈਲੋ, ਹਾਂਜੀ-ਹਾਂਜੀ। ਮੈਂ ਵਧੀਆ ਤੁਸੀਂ ਸੁਣਾਓ।
ਬਸ ਵਧੀਆ।
ਹੋਰ ਕੀ ਕਰਦੇ ਸੀ।
ਬਸ ਮੈਂ ਬ੍ਰੇਕਫਾਸਟ ਕਰਕੇ ਹਟਿਆ ਸੀ ਮੈਂ।
ਅੱਛਾ-ਅੱਛਾ ਹਾਂ ਮੈਂ ਵੀ ਬਸ ਬ੍ਰੇਕਫਾਸਟ ਹੀ ਕੀਤਾ ਅੱਜ ਲੇਟ ਹੋ ਗਿਆ ਥੋੜਾ ਜਾ ਨਾ।
ਅੱਛਾ-ਅੱਛਾ
ਹਾਂਜੀ-ਹਾਂਜੀ ਹੋਰ ਸੁਣਾਓ ਕਿਵੇਂ ਮੈਂ ਅੱਜ ਮੈਂ ਅੱਜ ਪਰਾਂਠਾ ਖਾਧਾ ਪਨੀਰ ਦਾ ਨਾ।
ਅੱਛਾ-ਅੱਛਾ
ਹਾਂਜੀ-ਹਾਂਜੀ ਹੋਰ ਤੁਸੀਂ ਕੀ ਖਾਦਾ।
ਮੈਂ-ਮੈਂ ਮੋਠ ਖਾਧੇ ਸੀਗੇ ਸਪਰਾਡਸ ਵਗੈਰਾ ਹਾਂਜੀ ਨਾਲ ਬਨਾਨਾ ਸ਼ੇਕ ਵਗੈਰਾ ਪੀ ਲਿਆ।
ਹੈਲਦੀ ਚੀਜ਼ ਵਧੀਆ ਮਤਲਬ ਤ ਬਹੁਤ
ਹਾਂਜੀ ਹਾਂਜੀ ਪਰੌਂਠੇ ਵੀ ਵਧੀਆ ਫੈਟ ਮਿਲਦਾ ਉਦੇ ਚੋ।
ਨਹੀਂ ਬਹੁਤ ਟਾਈਮ ਹੋ ਗਿਆ ਸੀ ਮਨ ਕਰ ਰਿਹਾ ਸੀ ਖਾਣ ਦਾ ਤੇ ਫੇਰ ਮੈਂ
ਅੱਛਾ-ਅੱਛਾ ਹਾਂਜੀ-ਹਾਂਜੀ ਹੋਰ ਤੁਸੀਂ ਜਿੰਮ ਵਗੈਰਾ, ਯੋਗਾ ਵਗੈਰਾ ਕਰਦੇ ਹੋ?
ਹਾਂ ਮੈਂ ਜਿਮ ਜਾਨੀ ਹਾਂ ਸਵੇਰੇ ਨਾ।
ਅੱਛਾ ਸਵੇਰੇ-ਸਵੇਰੇ।
ਹਾਂਜੀ ਸਵੇਰੇ ਜਾਂਦੇ ਹਾਂ ਆਪਾਂ ਸਾਢੇ ਪੰਜ ਵਜੇ।
ਅੱਛਾ ਸਵੇਰੇ ਤੜਕੇ ਸਾਢੇ ਪੰਜ ਵਜੇ ਜਾਂਦੇ ਹੋ ਵਾਹ ਵਧੀਆ-ਵਧੀਆ ਫੇਰ ਤਾ।
ਹਾਂਜੀ ਕਿਊਂਕਿ ਸਵੇਰੇ-ਸਵੇਰੇ ਇਹ ਤੇ ਵਧੀਆ ਰਹਿੰਦਾ ਸਾਰਾ ਦਿਨ ਬੋਡੀ ਸਹੀ ਰਹਿੰਦੀ ਹੈ। ਹੁਣ ਅਸੀਂ ਕਹੀਏ ਵੀ ਦੁਪਹਿਰੇ ਕਰੀਏ ਤਾਂ ਫੇਰ ਔਖਾ ਹੋ ਜਾਂਦਾ ਹੈ ਸਾਰੇ ਦਿਨ ਦਾ ਖਾਧਾ ਹੁੰਦਾ ਹੈ। ਹਨਾ ਫਲੋਟਿੰਗ ਵਗੈਰਾ ਪੇਟ ਦੀ। ਹੁੰਦੀ ਹੈ ਇਸ ਕਰਕੇ ਮੇਰੇ ਅਕੋਡਿੰਗ ਤਾਂ ਸਵੇਰੇ ਦਾ ਬੈਸਟ ਹੈ।
ਅੱਛਾ ਮੈਂ ਵੀ ਨਾ ਸਵੇਰੇ ਹੀ ਜਾਂਦਾ ਹੁੰਦਾ ਸੀਗਾ ਪਰ ਮੈਨੂੰ ਸਵੇਰ ਬੈਠਿਆ ਕਿਉਂਕਿ ਨਾ ਜਿੰਮ ਕਰਨ ਤੋਂ ਬਾਦ ਜਿਵੇਂ ਬੋਡੀ ਥੱਕ ਜਾਂਦੀ ਹੈ ਫੇਰ ਉਹਨਾਂ ਨਾਲ ਮਤਲਬ ਕਿ ਮੈਨ ਤਾਂ ਨੀਂਦ ਲੱਗ ਜਾਂਦੀ ਹੈ ਜਿਵੇਂ ਦਾ ਮਤਲਬ ਮੇਰੀ ਬੋਡੀ ਦਾ ਹਿਸਾਬ ਕਿਤਾਬ ਆ ਮਤਲਬ ਦੋ ਤਿੰਨ ਘੰਟੇ ਫੇਿਰ ਨਾ ਜਿੰਮ ਆ ਜਿੰਮ ਕਰਕੇ ਆ ਕੇ ਨਹਾ ਕੇ ਖਾ ਪੀ ਕੇ ਨੀਂਦ, ਨੀਂਦ ਆ ਜਾਂਦੀ ਹੈ ਮੈਨ ਤਾਂ।
ਨੀਂਦ ਤੇ ਸਾਨੂੰ ਵੀ ਬੋਹਤ ਆਉਂਦੀ ਆ ਪਰ ਕੀ ਕਰੀਏ। ਨਹੀਂ ਸਾਡਾ ਨਾ ਸ਼ਾਇਲ ਥੋੜਾ ਐਵੇਂ ਤਾਂ ਹੈਗਾ ਸਵੇਰੇ ਜਿੰਮ ਜਾਈਦਾ ਉਸ ਤੋ ਬਾਦ ਔਫਿਸ ਆ ਜਾਨੇ ਆਂ।
ਸਵੇਰੇ ਸਾਡੇ ਪਾੰਜ ਵਜੇ ਦਾ ਐ ਓਸ ਤੋ ਬਾਦ ਪੌਨੇ ਅੱਠ ਵਜੇ ਤਕ ਜਿੰਮ, ਸਾਡੇ ਸਾੱਤ ਪੌਨੇ ਅੱਠ ਵਜੇ ਤਕ ਜਿੰਮ ਤੋ ਆ ਕੇ ਕੇ ਬ੍ਰੇਕਫਾਸਟ ਰੇਡੀ ਵਗੈਰਾ ਕਾਰਕੇ, ਨਾ ਧੋ ਕੇ ਲੰਚ ਪੈਕ ਕਾਰਕੇ ਤਾ ਫੇਰ ਔਫਿੱਸ ਆਨਾ ਹੁੰਦੈ ਨੌ ਸਵਾ ਨੌ ਵਜੇ।
ਅੱਛਾ ਤੁਸੀਂ ਇੰਨੇ ਕਾੰਮ ਨਿਪਟਾ ਦੇਨੇ ਓ ਤੜਕੇ-ਤੜਕੇ ਈ।
ਹਾਂ ਬਾਸ ਆਦਤ ਪਈ ਦੀ ਐ।
ਬੱਲੇ-ਬੱਲੇ, ਵਧੀਆ-ਵਧੀਆ ਤੂਸੀ ਕੇੜੇ, ਕੇੜੇ, ਕੈੜਾ ਕਾੰਮ ਕਰਦੇ ਓ ਤੂਸੀ ਔਫਿੱਸ?
ਮੈਂ ਬੈਂਕ ਚ ਹੈਗੀ ਆਂ। ਤਾਂ ਫੇਰ ਸਵੇਰੇ ਆਨਾ ਹੋਂਦੇ, ਸਾਡੇ ਨੌ ਵਜੇ ਬੈਂਕ ਦੀ ਟਾਈਮ ਸਾਡੇ ਨੌ ਤੋਂ ਲੈ ਕੇ ਸ਼ਾਮੀ ਸਾਡੇ
ਬੈਂਕ ਵਿੱਚ ਤੂਸੀ ਕੈੜੀ ਪੋਸਟ ਤੇ ਹੈਗੇ ਓ?
ਮੈਂ ਫਾਈਲਸ ਲੌਗਿਨ ਕਰਨੀ ਆਂ। ਜੇੜੀ ਲਿਮਿਟਸ ਦੀ ਹੋਨਦੀਆਂ ਨੇ ਨਾ, ਬਿਜਨਸ ਲੋਨ ਦੀਆਂ ਲਿਮਿਟਸ
ਅੱਛਾ। ਠੀਕੈ, ਹਾਂਜੀ-ਹਾਂਜੀ ਸੂਨ ਰੇਆ ਪੈ ਮੈਂ।
ਹਾਂਜੀ, ਹਾਂਜੀ ਓ ਵਾਲੀ ਹਾਂਜੀ।
ਪਤਾ ਨੀ ਤੂਸੀ ਡਿਟੇਲ ਵਿੱਚ ਦੱਸੋਗੇ ਮੈਨੂੰ, ਬਿਜਨਸ ਲੋਨ ਦੀ ਫਾਈਲਸ ਵਗੈਰਾ ਬਾਰੇ?
ਨਾ ਇੱਕ ਜਿੱਦਾ ਹੂਨ ਕੋਈ ਫਰਮ ਐ ਪ੍ਰੋਪਰਾਈਟਰ ਫਰਮ ਹੈ ਪਾਰਟਨਰਸੀ਼ਪ ਪੈਆ ਪ੍ਰਾਈਵੇਟ ਲਿਮਿਟਿਡ ਹੈ, ਐਚ ਯੂ ਐਫ ਹੈ, ਇੰਡੀਵਿਜ਼ੂਅਲ ਐ ਬੜੀ ਤਰਾਂ ਦੀ ਹੁੰਦੀਆਂ ਨੇ, ਓਨਾਂ ਨੂੰ ਜਿਵੇਂ ਬਿਜਨਸ ਸਟਾਰਟ ਹੋਨ ਵਿੱਚ। ਤਾਂ ਹੋਏਆ ਤਾਂ ਓਨਾਂ ਨੂੰ ਪੈਹੇ ਚਾਈਦੇ ਨੇ ਹੋਰ ਇਨਵੈਸਟਮੈਂਟ ਕਰਨ ਵਾਸਤੇ ਦੇਖੋ ਅਜ-ਕਲ ਕਿੰਨਾ ਤਾਂ ਦੇਖੋ ਹੈ ਨੀ ਹਰ ਕੋਈ ਲੋਨ ਲੈ ਕੇ ਈ ਅਪਨੇ ਬਿਜਨਸ ਸਟਾਰਟ ਕਰ
ਹਾਂਜੀ, ਹਾਂਜੀ ਹਰ ਕੋਈ ਮਤਲਬ ਲੋਨ ਦੀ ਬੋਤ ਜ਼ਰੂਰਤ ਪੈਂਦੀ ਐ ਹਾਂਜੀ, ਹਾਂਜੀ।
ਬੰਦਾ ਹੀ ਕਿਉਂ ਨਾ ਹੋਏ ਜਿੰਨਾ ਮਰਜੀ ਕੋਈ ਹੋਏ ਤੇ ਹੁਨ ਤੁਸੀ ਐ ਕਿਸੇ ਨੇ ਐਕਟਿਵਾ ਲੇਨੀ ਏ ਓ ਵੀ ਇੰਸਟੋਾਲਮੈਂਟ ਤੇ ਈ ਲੈਂਦਾ ਏ ਨਾ।
ਹਾਂਜੀ, ਹਾਂਜੀ ਬੋਤ ਘਾੱਟ ਲੋਗ ਤੇ ਲੈਂਦੈ। ਕੈਸ਼, ਬਾਕੀ ਸਾਰੇ ਇੰਸਟੋਲਮੈਂਟਸ ਕਰਵਾ ਲੈਂਦੇ ਆ ਹਾਂਜੀ, ਹਾਂਜੀ।
ਤੇ ਐਵੇਂ ਈ ਐ ਹੈਗਾਏ। ਲੋਕੀ ਲੈਂਦੇ ਨੇ ਜਿਵੇਂ ਏ ਲਿਮਿਟ ਅਸੀ ਜਿਵੇਂ ਏ ਕਰਨੇ ਆ ਪੱਚੀ ਲਾੱਖ ਤੋ ਘਾੱਟ ਨੀ ਕਾਰ ਸਕਦੇ ਅਸੀ।
ਤੇ ਪੱਚੀ ਲਾੱਖ ਤੋ ਵੱਡ ਜਿੰਨਾ ਮਰਜੀ?
ਹਾਂ ਪੱਚੀ ਲਾੱਖ ਤੋਂ ਹਾਂ ਮੇਰੇ ਹਾਂ ਫਾਈਲ ਆਈ ਦੀ ਐ ਨੱਬੇ ਕਰੋੜ ਦੀ।
ਅੱਛਾ।
ਐਥੇ ਤਾ
ਤੇ ਫੇਰ ਤੂਸੀ, ਤੂਸੀ ਸਾਰੀ ਮਤਲਬ ਕਿ ਜੇੜੀ ਫਾਮਫ ਫਾਮ ਹੁੰਦੀ ਐ, ਓ ਫਾਮ ਦੇ ਅੰਦਰ ਜੋ ਓਦਾ ਰੋ ਮ, ਮਤਲਬ ਰੋ ਮਟੀਰੀਅਲ, ਜੋ ਵੀ ਓਦੇ ਅੰਦਰ ਚੀਜ ਬਾਨਦੀ ਐ, ਤੂਸੀ ਓ ਸਾਰਾ ਕੁੱਛ ਦੇ ਕੇ
ਜੀ। ਓ ਸਾਡੀ ਟੀਮ ਚੈੱਕ ਕਰਨ ਜਾਂਦੀ ਐ, ਬਈ ਓਦੇ ਕੋਲ ਕਿੰਨਾ ਮਾਲ ਪੇਆ, ਤੇ ਅਸੀ ਐਨੂੰ ਪੈਸੇ ਦੇ ਸਕਨ। ਨਈ ਦੇ ਸਕਦੇ, ਬੀ ਐ ਪੈਸੇ ਦੇਨ ਹੈ, ਨਈ ਹੈ, ਕਿੱਦਰੇ ਲੈ ਕੇ ਜੇ ਏਦਾ ਬਿਜਨਸ ਹੈ ਵੀ ਹੈ, ਨਹੀ ਹੈ ਤੇ ਐਂਵੇ ਈ ਹੂਨ ਐਥੇ ਹੋਸਪਿਟਲ ਦਾ ਕੇਸ ਆਏਆ, ਗਾਬਾ ਹੋਸਪਿਟਲ ਮਨੇਆ ਹੋਏਆ ਨੱਬੇ ਕਰੋੜ ਦਾ ਖੇਸ ਪਾਏਆ ਹੋਏਆ, ਹਾਂ ਓ ਮੈਂ ਈ ਵੇਖਦੀ ਆਂ।
ਅੱਛਾ-ਅੱਛਾ
ਹਾਂਜੀ
ਅਤੇ ਮਤਲਬ ਅਗਰ ਆਪਾਂ ਜਿਵੇਂ ਇਗਜਾਮਪਲ ਲਾਇਕ ਮੈਂ ਲੋਨ ਲੈਣਾ ਚਾਨਾ
ਹਾਂਜੀ
ਤੇ ਮਤਲਬ ਜੋ ਮੇਰੀ ਫਰਮ ਹੈ ਉਹਦੇ ਵਿੱਚ ਸਾਨੂੰ ਕੀ ਕੁਛ ਦਿਖਾਣਾ ਪਊਗਾ।
ਬਹੁਤ ਕੁਛ ਦਿਖਾਣਾ ਪੈਂਦਾ ਲੇਬਰ ਦਿਖਾਣੀ ਪੈਂਦੀ ਹੈ ਵੀ ਫਰਮ ਜਿਵੇਂ ਕਿਹੜੀ ਫਰਮ ਹੈ। ਅਕੋਰਡਿੰਗ ਟੂ ਜਿਵੇਂ ਹੁਣ ਤੁਹਾਡੀ ਫਰਸ ਹੈਗੀ ਕੋਈ ਪਲਾਈਵੁਡ ਦੀ ਉਹਦੇ ਵਿੱਚ ਕਿੰਨੀਆ ਮ ਕਿੰਨੀਆਂ ਲੱਗੀਆ ਹੋਈਆ ਨੇ, ਕਿੰਨਾ ਕੁ ਮਾਲ ਪਿਆ ਹੋਇਆ ਜੇ ਤੁਸੀਂ ਪੱਚੀ ਲੱਖ ਰੁਪਏ ਮੰਗਦੇ ਪਏ ਹੋ। ਤੇ ਤੁਹਾਡੇ ਉੱਥੇ ਪੰਜਾਹ ਲੱਖ ਤੱਕ ਦਾ ਸਮਾਨ ਪਿਆ ਦਾ? ਬਈ ਤੁਸੀਂ ਕੱਲ ਨੂੰ ਲੌਨ ਚੁਕਾ ਪਾਓਗੇ, ਭੱਜ ਤੇ ਨੀ ਜਾਉਗੇ।
ਓਕੇ।
ਹਾਂ, ਤੇ ਇਹ ਚੀਜ਼ਾਂ ਬੜੀਆਂ ਦੇਖਣੀਆਂ ਪੈਂਦੀਆਂ ਨੇ ਹਾਂਜੀ।
ਠੀਕ ਹੈ, ਠੀਕ ਹੈ।
ਹਾਂ।
ਫੇਰ ਤਾ ਵਧੀਆ ਪੋਸਟ ਤੇ ਹੋ ਮਤਲਬ ਤੁਸੀਂ ਹੈਨਾ ਮਾੜੀ ਮੋਟੀ ਗੱਲ ਪੋਸਟ ਤੇ ਨੀ ਹੈਗੇ। ਜੋ ਤੁਸੀ ਸਾਰੀ ਫਾਈਲਾਂ ਵਗੈਰਾ ਦੇਖਦੇ ਹੋ।
ਹਾਂ ਦੇਖਨੇ ਆ ਸਾਰੀ ਬੈਂਕਿੰਗ ਅਸੀ ਚੈੱਕ ਕਰਨੇ ਆ ਸਭ ਕੁਛ ਦੇਖਨੇ ਹਾਂ ਜੀ ਐਸ ਚੀਜ਼ ਹੈ। ਕਰਨੇ ਆ, ਬਹੁਤ ਕੁਛ ਵੇਖਨੇ ਆ।
ਜੀ, ਹਾਂਜੀ ਅੱਛਾ।
ਤੁਸੀਂ ਕੀ ਕਰਦੇ ਓ?
ਮੈਂ ਤਾਂ ਫਿਲਹਾਲ ਪੜ੍ਹਦਾ ਪਿਆ ਮੈਂ ਬੀਕੋਮ ਸੈਕਿੰਡ ਸਮੈਸਟਰ, ਸੈਕਿੰਡ ਈਅਰ ਵਿੱਚ ਹੈਗਾ।
ਅੱਛਾ-ਅੱਛਾ ਸਟੱਡੀ ਕਰ ਰਹੇ ਹੋ ਠੀਕ ਹੈ ਹੋਰ ਕੀ ਹੂੰ।
ਜੀ, ਹਾਂਜੀ।
ਹਾਂਜੀ-ਹਾਂਜੀ, ਤੁਸੀਂ ਜੀ ਕੀ
ਕਿਵੇਂ-ਕਿਵੇਂ?
ਤੁਸੀਂ ਜਿਮ ਕਿਸ ਟਾਈਮ ਜਾਂਦੇ ਹੋ?
ਮੈਂ ਜਿੰਮ ਜਾਨਾ ਮੈਂ ਸ਼ਾਮ ਦੇ ਟਾਈਮ ਜਾਨਾ।
ਤੇ ਤੁਸੀਂ ਵੇਟ ਕਿ ਗੇਨ ਕਰ ਰਹੇ ਹੋ?
ਟਰੇਨਿੰਗ ਕਰਦਾ ਪਿਆ।
ਅੱਛਾ-ਅੱਛਾ ਗੇਨਿਗ ਕਰ ਚਲੋ ਵਧੀਆ ਅੱਛੀ ਗੱਲ ਐ ਗੇਨਿਗ ਨਹੀਂ ਲੋੋਸ ਤਾਂ ਨੀ ਬਸ ਫਿਟ ਰਹਿਣ ਲਈ ਵੀ ਵਧੀਆ ਥੋੜ੍ਹਾ ਮਸਲ ਬਣ ਜਾਂਦੀ ਏ, ਕਹਿੰਦੇ ਨੇ ਹਾਟ
ਮਤਲਬ ਤੁਸੀ ਤੁਹਾਡੀ ਮਤਲਬ ਕਿ ਜੋ ਜੋ ਫਿਜੀ਼ਕ ਹੈਗੀ ਆ ਮਤਲਬ ਉਹ ਤੁਹਾਡੀ ਓਕੇ ਹੈ ਪੂਰੀ ਅਸਲ ਤੁਸੀਂ ਮਸਲ ਬਿਲਡ ਸਟਰ੍ਰੈਂਥ ਬਿਲਡ ਕਰਨੀ ਚਾਹੁੰਦੇ ਹੋ ਆਪਣੀ।
ਹਾਂਜੀ-ਹਾਂਜੀ ਵੇਟ ਲਿਫਟਿੰਗ ਕਰ ਲੈਂਨੀ ਆ ਡੇਟ ਲਿਫਟ ਵਗੈਰਾ ਵੀ ਥੋੜ੍ਹੀ ਬਹੁਤੀ ਕਰ ਲੈਂਨੀ ਹਾਂ।
ਅੱਛਾ ਡੈਡ ਲਿਫਟ ਵਿੱਚ ਕਿੰਨਾ ਵੇਟ ਮਾਰ ਲੈਂਦੇ ਹੋ ਤੁਸੀਂ?
ਮੈਂ ਕਰ ਲੈਂਣੀ ਆਂ ਇੱਕ ਸੌ ਵੀਹ, ਇੱਕ ਸੌ ਚਾਲੀ ਤੱਕ।
ਅੱਛਾ।
ਹਾਂਜੀ ਔਦੇ ਚ ਵੀ ਕਰ ਲਣੀ ਆ। ਜਾਦਾ ਤਾ ਨੀ ਏਕ ਸੌ ਅੱਸੀ ਤੱਕ ਤੇ ਕਰ ਹੀ ਲੈਂਣੀ ਆਂ।
ਨਹੀਂ-ਨਹੀਂ ਬੌਹ ਵਧੀਆ ਹੈਵੀ ਚਲੋ ਪਰ ਜਿਵੇਂ ਤੁਸੀਂ ਲੈਡ ਲਿਫਟ ਕਰਦੇ ਹੋ ਇੱਕ ਸੌ ਇੱਕ ਸੌ ਤੀਹ ਚਾਲੀ ਤੱਕ ਫਿਰ ਤਾਂ ਲੈੱਗ ਤੁਹੌਡੀ ਵੈਸੇ ਵੱਧ ਹੋਣੀ ਚਾਹੀਦੀ ਹੈ। ਬਾਕੀ ਚਲੋ ਇੱਕ ਸੌ ਅਸੀ ਵੀ ਬੌਤ ਆ। ਤੇ ਤੁਸੀਂ ਬੈਂਚ ਪ੍ਰੈਸ ਵਿੱਚ ਕਿੰਨਾ ਵੇਟ ਮਾਰਦੇ ਔ?
ਸ਼ੌਂਕੀਏ ਤੋਰ ਤੇ ਕਰਨੀ ਆ ਕਰ ਲੈਨੀ ਆ ਉਹਦੇ ਚ ਵੀ ਟਵੰਟੀ- ਟਵੰਟੀ ਦਾ।
ਅਰੇ ਵਾਹ! ਸਹੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿੰਮ ਜਾਂਦੇ ਹੋਏ?
ਮੈਨੂੰ ਤਿੰਨ ਸਾਲ ਹੋ ਗਏ ਨੇ।
ਅੱਛਾ-ਅੱਛਾ, ਅੱਛਾ ਹਾਂ ਫਿਰ ਤਾਂ ਵਧੀਆ ਇਹਨਾ ਟੈਮ ਚ ਹਾਂਜੀ-ਹਾਂਜੀ। ਹੂੰ, ਮੈਨੂੰ ਹਾਂ ਕੋਂਫੀਡੈਂਸ ਹੁੰਦਾ ਯਾਰ। ਜਿੰਮ ਜਾ ਕੇ ਨਾ ਜਿਵੇਂ ਆਪਣੇ ਆਪ ਨਾਲ ਗੱਲਾਂ-ਬਾਤਾਂ ਕਰਨ ਦਾ ਟਾਈਮ ਮਿਲਦਾ ਆ ਸਟ੍ਰਾਸ ਤੋਂ ਦੂਰ ਹੁੰ ਦਾ ਬੰਦਾ। ਹਾਂ, ਜਦੋਂ ਆਪਾਂ ਵੇਟ ਚਕਨੇ ਆ ਓਦੋ ਮੋਟੀਵੇਸ਼ਨ ਜੀ ਮਿਲ ਦੀ ਆ ਵੀ ਗੱਲ ਬਾਤ ਬਣ ਗਈ ਉਹ ਜਾਣ ਦਈ
ਹਾਂਜੀ-ਹਾਂਜੀ ਬਸ ਔਰ ਕੀ ਅੱਛਾ-ਅੱਛਾ ਵਧੀਆ ਗੱਲ ਹੈ ਜਾਣਾ ਚਾਹੀਦਾ ਮਾਇੰਡ ਬੌਤ ਫਰੈਸ਼ ਰਹਿੰ
ਹਾਂਜੀ।
ਹਾਂਜੀ। ਚਲੋ ਠੀਕ ਹੈ ਤੁਸੀਂ ਵੇਟ ਗੇਨਿੰਗ ਤੇ ਉ ਮੈਂ ਤੇ ਬਸ ਐ ਹੈਗਾ ਬਈ ਥੌੜਾ ਮੈਨੇਜ ਰਖਦ ਰਹੇ ਨਾ ਘੱ ਤੇ ਨ ਵਧੇ ਹੈਨਾ ਵੀ।
ਵੀ ਅਪਣਾ ਜਾਦਾ ਵਧਣਾ ਵੀ ਸਹੀ ਨੀ ਹੈ ਤੇ ਘੱਟ ਵੀ ਸਹੀ ਨੀ ਹੈ।
ਹਾਂ
ਹੂੰ, ਬਸ ਐਸ ਕਰਕੇ। ਹੋਰ ਸੁਣਾਓ ਤੁਸੀਂ?
ਹੋਰ ਬਸ ਤ ਅੱਜ ਮੇਰਾ ਲੈਗ ਡੇ ਹੈ।
ਮੈਂ ਤਰਾਂ ਦਾ ਜਿਵੇਂ ਐ ਮੈਂ ਤਾਨ ਦੱਸਿਆ ਬੈਂਕਿੰਗ ਦਾ ਨੀ ਪਤਾ ਤੁਹਾਨੂੰ ਨੋਲੇਜ ਨੀ ਹੈ।
ਕਿਸ ਬਾਰੇ?
ਐ ਬੈਂਕਿੰਗ ਦਾ ਜੋ ਮੈਂ
ਨਹੀਂ ਮੈਨੂੰ ਨਾ ਮਤਲਬ ਮੈ ਤੁਹਾਨੂੰ ਸੱਚ ਦੱਸਾਂ ਮੈਨੂੰ ਸਟੱਡੀ ਚ ਇੰਨੀ ਔ ਨੀ ਹੈਗੀ ਇੰਟਰਸਟ ਨੀ ਹੈਗਾ।
ਅੱਛਾ-ਅੱਛਾ, ਅੱਛਾ ਨਹੀ ਸਟੱਡੀ ਤਾ ਪੜੀ ਟਡੀ ਹੀ ਆਣ ਵਾਲੇ ਟਾਈਮ ਤ ਅੱਗੇ ਹੈਗੀ ਏ। ਬਿਨਾਂ ਸਟਡੀ ਤੋਂ ਤੇ ਕੁਛ ਵੀ ਨੀ ਹੈਗਾ।
ਹਾਂਜੀ, ਐਹੀ ਹੈ। ਤਾਂਹੀ ਘਰਦਿਆਂ ਨੇ ਉਨੂੰ ਫਿਰ ਬੀਕੋਮ ਚ ਪਾਤਾ, ਮੇਰਾ ਕੋਲਜੀ ਕੋਲੇਜ ਵੇਚ ਜਾਣ ਦਾ ਮੱਨ ਨੀ ਸੀਗਾ। ਕੈੰਦੇ ਬਈ ਨਈ ਡਿਗਰੀ ਹੋਣੀ ਚਾਈਦੀ ਹੈ ਯੇ ਹੈ ਵੋ ਹੈ।
ਹੋਰ ਦੇਖੋ ਆਈਓ ਟਾਈਮ ਹੈ ਪੜ੍ਹਨ ਦਾ ਹਨਾ ਵੀ ਜੇ ਹੁਣ ਕੁਛ ਬਣ ਜੂਗੈ ਤਾਂ ਵਧੀਆ। ਤਾਈ ਸਕਸੈਸ ਐ ਅਦਰਵਾਈਜ਼ ਤਾ ਧੱਕੇ ਈ ਨੇ ਫੇਰ। ਤੁਸੀਂ ਹੁਣੇ ਨਾ ਵੀ ਵੇਖਲੋ ਕਿ
ਹੂੰ, ਮੇਰਾ ਨਾ ਸਟੱਡੀ ਏਚ ਬਿਲਕੁਲ ਮਤਲਬ ਕੀ ਨਾ ਮਤਲਬ ਨੰਬਰ ਤਾਂ ਚਲੋ ਮੇਰੇ ਏਡੇ ਜਾਦਾ ਵੀ ਨੀ ਆਂਦੇ। ਮਤਲਬ ਓਹ ਵੀ ਠੀਕ-ਠਾਕ ਨੇ ਤੇ ਮੈਂ ਚਾਹੁੰਣਾ ਬੀ ਮੈਂ ਏਨਾਂ ਦੇ ਪੈਸੇ ਕਾਹਨੂ ਵੇਸਟ ਕਰਾਂ ਤੇ ਮੈਂ, ਮੈਂ ਅਪਣੇ ਨਾ ਕੰਮ ਚ ਹੀ ਪੈਣਾ ਚਾਹਣਾ ਪਰ ਘਰ ਦੇ ਕੈੰਦੇ ਬਈ ਤੂੰ ਜੇ ਕ ਬਸ ਸਾਡੇ ਕੰਮ ਚ ਨਾ ਪੈ।
ਬਿਜਨਸ ਚ ਪਾਓਗੇ ਤਾਂ ਪਰ ਨਹੀਂ ਥੋੜ੍ਹਾ ਬਹੁਤਾ ਪੜ੍ਹਾ ਲਿਖਾ ਵੀ ਜ਼ਰੂਰੀ ਹੈ ਗ੍ਰੈਜੂਏਸ਼ਨ ਤਾ ਦੇਖੋ ਦਖੋ ਹੋਨੀ ਚਾਹੀਦੀ ਪਰ
ਬਾਕੀ ਨੌਲੇਜ ਦਾ ਕੀ ਹੈ ਨੌਲੇਜ ਵੀ ਜਿੰਨੀ ਹੋਈ ਵਧੀਆ।
ਹੁ
ਨੋਲਿਜ਼ ਤਾਂ ਦੇਖੋ ਕੰਮ ਨਾਲ ਹੀ ਆਂਦੀ ਹੈ।
ਹਾਂਜੀ-ਹਾਂਜੀ ਉਹੀ ਤਾ। ਸਟੱਡੀ ਆ ਹੁਣ ਅੱਜ ਦੇ ਟਾਈਮ ਚ ਤੁਹਾਨੂੰ ਪਤਾ ਜਿਵੇਂ ਬੰਦਾ ਕੋਲੇਜ ਜਾਂਦਾ ਹੈ ਫਰੈਂਡਸ ਸਰਕਲ ਵ-ਵੱਡਾ ਕਲਾਸ ਬੰਕ ਵਗੈਰਾ ਮਤਲਬ ਪੜ੍ਹਾਈ ਚ ਵੀ ਜ਼ਿੰਦਾ ਅ ਪੜ੍ਹਾਈ ਹੁੰਦ
ਹਾਂ, ਬਿਜਨਸ ਕਾਰ ਹਾਂਜੀ-ਹਾਂਜੀ।
ਹੂੰ।
ਠੀਕ ਏ ਫੇਰ।
ਬਾਕੀ ਚਲੋ, ਏਕ ਸਮੈਸਟਰ ਤਾ ਏਕ-ਏਕ ਈਅਰ ਦਾ ਹੋ ਗੇਆ ਕੰਪਲੀਟ
ਅੱਛਾ, ਚਲੋ ਕੋਈ ਨੀ। ਹਾਂ, ਹੋਰ ਵਦੀਆ ਕਾੱਲ ਹੋਰ ਸਈ ਹਾਂਜੀ-ਹਾਂਜੀ, ਚਲੋ। ਠੀ ਠੀਕ ਐ।
ਓਕ-ਓਕ ਓਕੇ ਜੀ ਓਕੇ, ਓਕੇ।